ਹੈਲੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਅੱਛਾ ਹੈਲੋ ਹੈਲੋ ਹੈਲੋ
ਕਿਵੇਂ ਤੂੰ ਹੈਲੋ ਜੀ ਹੈਲੋ
ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ
ਸਤਿ ਸ਼੍ਰੀ ਅਕਾਲ ਦੀਦੀ ਕਿਵੇਂ ਠੀਕ ਹੋ ਜੀ
ਹਾਂਜੀ ਹਾਂਜੀ ਮੈਮ ਵਧੀਆ ਤੁਸੀਂ ਸੁਣਾਓਗੇ ਤਾਂ ਠੀਕ ਹੋ
ਹਾਂਜੀ ਮੈਮ ਥੋੜ੍ਹਾ ਨਾ ਉੱਚੀ ਬੋਲਿਓ ਅਤੇ
ਹਾਂਜੀ ਹਾਂਜੀ
ਅ ਹਾਂਜੀ ਤੇ ਨਾ ਅੱਜ ਅਸੀਂ, ਤਿਉਹਾਰਾਂ ਬਾਰੇ ਗੱਲ ਕਰਾਂਗੇ। ਤੁਹਾਡਾ ਮਨਪਸੰਦ ਦਾ ਤਿਉਹਾਰ ਕਿਹੜਾ ਹੈ ਜੀ?
ਹਾਂਜੀ, ਵੈਸੇ ਸਾਡਾ ਮਨ ਪਸੰਦ ਤਿਉਹਾਰ ਦੀਪਾਵਲੀ।
ਅੱਛਾ ਜੀ, ਹਾਂਜੀ। ਕੀ ਕੀ, ਵਧੀਆ ਲੱਗਦਾ?
ਪੰਜਾਬ ਦੇ, ਹਾਂਜੀ ਹਾਂਜੀ, ਸਾਡੇ ਪੰਜਾਬ ਕਾਫ਼ੀ ਤਿਉਹਾਰ ਆ। ਉਹਦੀ ਪਾਵਨੀ ਲਗਾਾਲੋ ਵਿਸਾਖੀ ਵਿਸਾਖੀ, ਸਾਡਾ ਮੇਨ ਤੀਜ ਹੋ ਗਈ, ਕਾਫੀ ਫੈਸਟੀ ਗੱਲਾਂ, ਜਿੰਨੇ ਪੰਜਾਬ 'ਚ ਜਿੰਨ ਫੈਸਟੀਵਲ ਗਿਣ ਲੋ, ਉਨੇ ਹੀ ਥੋੜੇ।
ਹਾਂਜੀ, ਇਹ ਤਾਂ ਹੈ ਜੀ।
ਹਾਂਜੀ, ਹਾਂ ਹਾਂ, ਦੀਪਾਵਲੀ ਸਭ ਤੋਂ ਵਧੀਆ ਤਿਉਹਾਰ ਆ।
ਹਾਂਜੀ ਹਾਂਜੀ, ਉਦੋਂ ਰੌਣਕਾਂ ਬਹੁਤ ਲੱਗੀਆਂ ਹੁੰਦੀਆਂ ਹਨਾ, ਦੀਵਾਲੀ ਤੇ।
ਤਾਂ ਕਾਫ਼ੀ ਹਾਂਜੀ ਦੁਕਾਨਾਂ ਤੇ ਕਿੱਦਾਂ ਰਸ਼, ਕੋਈ ਕਲੀਨਿੰਗ ਕਰਦਾ ਘਰ ਦੀ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਸਫਾਈਆਂ ਲਗਾ ਲੋ ਘਰ ਦੇ, ਕੱਪੜੇ ਵਗੈਰਾ ਚੀਜ਼ ਕਰਨੀ ਪੜਦੇ ਵਗੈਰਾ, ਸਾਰਿਆਂ ਨੂੰ ਚਾਅ ਹੁੰਦਾ ਆਪਣੀ ਘਰ ਚਲੋ, ਵਧੀਆ ਧਰਮ ਦਾ ਤਿਹਰ ਕਰ, ਹਾਂਜੀ।
ਸਾਰਿਆਂ ਨੂੰ ਚਾਹ ਹੀ ਚੜਿਆ ਹੁੰਦਾ, ਦੀਵਾਲੀ ਦਾ ਹਨਾ। ਵੈਸੇ ਸਾਡੇ ਜਨਵਰੀ ਤੋਂ ਹਾਂਜੀ, ਜਨਵਰੀ ਤੋਂਹਾਡੇ ਸ਼ੁਰੂ ਹੋ ਜਾਂਦੇ ਆ ਤਿਉਹਾਰ, ਪਹਿਲਾਂ ਲੋਹੜੀ ਦਾ ਆਉਂਦਾ ਵਾ ਹਨਾ ਉਹਦੇ ਤੇ ਵੀ ਸਰਦੀਆਂ ਹੁੰਦੀਆਂ, ਮੂੰਗਫਲੀਆਂ ਵਗੈਰਾ ਖਾਈ ਦੀਆਂ, ਰਲ ਮਿਲ ਕੇ ਬੈਠ ਜਾਂਦੇ 'ਹ ਅਸੀਂ ਸਾਰੇ, ਹਨਾ।
ਹਾਂਜੀ, ਹਾਂਜੀ।
ਤੇ ਉਸ ਤੋਂ ਬਾਅਦ ਸਾਡਾ ਆਉਂਦਾ ਵ ਬਸੰਤ ਪੰਚਮੀ ਦਾ, ਉਦੋਂ ਵੀ ਸਾਰੇ ਬੱਚੇ ਰਲ ਮਿਲ ਕੇ ਕੇ ਪਤੰਗ ਚੜਾਉਂਦੇ ਆ ਹਨਾ, ਇਕੱਠੇ ਹੁੰਦੇ ਆ।
ਹਾਂਜੀ, ਪਤੰਗ ਚੜਾਉਂਦੇ ਆ ਹਾਂ ਹਾਂ, ਕੋਠਿਆ ਚੜ੍ਹ ਕੇ ਡੀਜ਼ੇ ਵਗੈਰਾ ਲਗਾਗਣ ਦੇ, ਸਾਡੇ ਉੱਥੇ ਬਹੁਤ ਮਾਹੌਲ ਵਧੀਆ ਹੁੰਦਾ ਵਾ। ਗੀ ਗਾਣੇ ਗੁਣੇ ਲਾ ਕੇ, ਪਤੰਗਬਾਜ਼ੀ ਕਰਦੇ ਆ। ਹ, ਹਾਂਜੀ।
ਵਧੀਆ। ਇਹ ਤਿਉਹਾਰ ਮਤਲਬ, ਤਿਉਹਾਰ ਹੀ ਸਾਰਿਆਂ ਨੂੰ ਇਕੱਠੇ ਕਰਦੇ ਆ ਤੇ ਖੁਸ਼ੀਆਂ ਵੰਡਦੇ ਇੱਕ ਦੂਜੇ ਨਾਲ, ਕਿਉਂਕਿ ਹਰ ਤਿਉਹਾਰਾਂ ਨੂੰ ਕੁਛ ਨਾ ਕੁਛ ਸਖਾਉਂਦਾ ਏ। ਉਸ ਤੋਂ ਬਾਅਦ ਦੇਖ ਲਓ, ਤੁਸੀਂ ਅਹ ਬਸੰਤ ਪੰਚਮੀ ਆ, ਬਸੰਤ ਪੰਚਮੀ ਤੋਂ ਬਾਅਦ ਹੋਲੀ ਆ ਜਾਂਦੀ ਆ। ਤੁਹਾਨੂੰ ਕਿੱਨਾ, ਹੋਲੀ ਦਾ ਤਿਉਹਾਰ ਵਧੀਆ ਲੱਗਦਾ ਹੈ?
ਹਾਂ ਹਾਂਜੀ ਹਾਂਜੀ, ਹੋਲੀ ਦਾ ਤਿਉਹਾਰ ਬਹੁਤ ਵਧੀਆ ਲੱਗਦਾ। ਬੱਚਿਆਂ ਨੂੰ ਦੇਖੀ ਦਾ ਵਾੁਣ ਖੇਦੇ ਆ, ਆਪਣਾ ਤੇ ਹੁਣ ਚਲੋ ਗਿਆ, ਹੁਣ ਬੱਚਿਆਂ ਨੂੰ ਦੇਖੀ ਤਾਂ ਖੇਡਦੇ ਚਲੋ, ਚੀਂਜ ਇਨਜਵਯੈ ਕਰਦੇ ਇਕ ਦੂਜੇ ਨੂੰ ਕਲਰ ਲਗਾਉਂਦੇ ਆ, ਬੱਚੇ ਤਾਂ ਪਹਿਲੇ ਪੈਸੇ ਤੁਸੀੇ ਮੰਮਾ ਪੈਸੇ ਦੇ ਦੋ, ਪੈਸੇ ਪਹਿਲੇ ਮੰਗਣੇ ਸ਼ੁਰੂ ਕਰ ਦੂ ਪੈਸੇ ਵਗੈਰਾ ਬੈਲੂਨ ਲਿਆਣੇ ਆ, ਤੇ ਕਲਰਸ ਵਗੈਰਾ ਲਿਆਣੇ ਆ, ਹਾਂ ਬੱਚਿਆਂ ਨੂੰ ਕਾਫੀ ਵੀ ਸ਼ੌਂਕ ਆ ਬਾਈਕਾਂ ਉੱਤੇ ਮੁੰਡੇ ਬੈਠ ਕੇ ਕਦੀ ਕਿਤੇ, ਕਦੀ ਕਿਤੇ, ਪਿੰਡ ਦੀ ਗੇੜੀ -ਗੂੜੀ ਕੱਢਦੇ ਆ, ਤੁਹਾਨੂੰ ਪਤਾ ਹੀ ਹੈ ਮੇਨ ਬੀਚ ਦਾ ਪਿੰਡਾਂ ਵਿੱਚ ਹੁੰਦਾ ਵਾ।
ਹਾਂਜੀ ਹਾਂਜੀ, ਇਹ ਤਾਂ ਹੈ ਹੀ।
ਹਾਂਜੀ, ਹਾਂ। ਸਾਡੇ ਵੀ ਇੱਥੇ ਇੱਕ ਗੁਰਦੁਆਰਾ ਵਾ, ਉੱਥੇ ਬਹੁਤ ਭਾਰ ਮੇਲਾ ਲੱਗਦਾ ਹੋਲੀ ਤੇ ਝੰਡੇ ਵਗੈਰਾ ਦੀ ਰਸਮ ਹੁੰਦੀ ਆ। ਝੰਡੇ ਦੀ ਰਸਮ ਹੁੰਦੀ ਕਾਫੀ ਕੁੱਛ ਮਤਲਬ ਚਲੋ ਲੰਗਰ ਵਗੈਰਾ ਲਗਾਉਂਦੇ ਆ ਕਾਫੀ ਸਾਰਾ ਦਿਆਲ ਪੂਰਾ ਸਾਡਾ ਵਿਲੇਜ ਦਿਆਲਪੁਰ ਤੇ ਦਿਆਲਪੁਰ ਸਾਰਾ ਪਿੰਡ ਜਾਂਦਾ ਸਾਡਾ ਉੱਥੇ ਮੇਲਾ ਵੇਖਣ
ਅੱਛਾ ਜੀ ਫਿਰ ਤਾਂ ਬਹੁਤ
ਹਾਂਜੀ। ਹਾਂਜੀ ਹਾਂਜੀ ਇਸੀ ਬਹਾਨੇ ਸਾਰਾ ਪਿੰਡ ਦਿਆਲਪੁਰੂ ਇਕੱਠਾ ਹੋਇਆ ਹੁੰਦਾ ਉੱਥੇ। ਹੋਰ ਤੁਹਾਨੂੰ ਕਿਹੜਾ ਤਿਉਹਾਰ ਪਸੰਦ ਆ ਜ਼ਿਆਦਾ।
ਵਿੱਚ ਤਾਂ ਮੈਨੂੰ ਤਾਂ ਰੱਖੜੀ ਵੀ ਬਹੁਤ ਪਸੰਦ ਆ ਦੀਵਾਲੀ ਦਾ ਤਿਉਹਾਰ ਵੀ ਬਹੁਤ ਪਸੰਦ ਹੈ।
ਹਾਂਜੀ ਹਾਂਜੀ ਹੂੰਮ ਹੂੰਮ। ਠੀਕ ਆ ਸਾਰੇ ਫੈਸਟੀਵਲ ਦੀਪਾਵਲੀ ਲਾ ਲੋ ਦੁਸਹਿਰਾ ਲਗਾ ਲੋ।
ਹਾਂਜੀ ਹਾਂਜੀ ਫੇਰ ਵਿਸਾਖੀ ਦਾ ਆ ਜਾਂਦਾ
ਹਮ ਹਮ।
ਮਿਹਨਤ ਦਾ ਮੁੱਲ ਪੈਂਦਾ।
ਹਾਂਜੀ ਹਾਂਜੀ।
ਹਾਂਜੀ। ਤੇ ਫੇਰ ਹੁਣ ਰੱਖੜੀ ਵੀ ਆਉਣ ਵਾਲੀ ਆ ਸਾਰਿਆਂ ਨੂੰ ਚਾਅ।
ਹਾਂਜੀ ਹਾਂਜੀ ਹੋਰ ਬਸ ਬਸ ਸਾਰੀਆਂ ਭੈਣਾਂ ਨੂੰ ਇਹ ਆ ਹਾਂ। ਹ। ਹਾਂਜੀ ਸਾਰੀਆਂ ਭੈਣਾਂ ਨੂੰ ਚਾਅ ਆ ਭੈਣਾਂ ਨੇ ਜਾਣਾ ਭਾਬੀਆਂ ਨੇ ਆਉਣਾ ਸਾਰਿਆ ਨੇ। ਭੈਣਾਂ ਨੇ ਘਰ ਆਉਣਾ ਭਾਬੀਆਂ ਨੇ ਜਾਣਾ ਸਾਰਿਆਂ ਨੂੰ ਫੈਸਟੀਵਲ ਦਾ ਚਾਅ ਹੁੰਦਾ ਰਖ।
ਹਾਂਜੀ ਰੱਖੜੀ ਦਾ ਤਾਂ ਸਾਰਿਆਂ ਨੂੰ ਹੀ ਬਹੁਤ ਹਾਂਜੀ ਇਹ ਤਾਂ ਹੈ ਹੀ। ਫੇਰ ਤੀਆਂ ਦਾ ਤਿਉਹਾਰ ਆ ਹਾਂਜੀ। ਤੀਹਾਂ ਦਾ ਤਿਉਹਾਰ ਵੀ ਐ। ਦੇਦੋ ਓ ਕੁੜੀਆਂ ਕੁੜੀਆ ਪਹਿਲਾਂ ਤਾਂ ਬਹੁਤ ਸੀ ਹੁਣ ਥੋੜਾ। ਹੈਗਾ ਜਿੱਦਾਂ।
ਹਾਂਜੀ ਹਾਂਜੀ।
ਜਾਂ ਕਹੋ ਕੇ ਪੀਂਘਾਂ ਝੂਲੀਆਂ ਗਿੱਧੇ ਪਾਉਣੇ।
ਹਾਂ ਹੁਣ ਕਿੱਥੇ ਮੈਡਮ ਹਾਂਜੀ ਹਾਂਜੀ ਪਹਿਲਾਂ ਤੇ ਬਹੁਤ ਸੀਗਾ ਹਾਂਜੀ ਪਹਿਲਾਂ ਪਿੰਡਾਂ 'ਚ ਬਹੁਤ ਸੀਗਾ। ਪੇਕਿਆਂ ਨੇ ਆਉਣਾ ਜਾਣਾ ਸਾਰੀ ਸ਼ੋਪਿੰਗ ਸ਼ੂਪਿੰਗ ਕਰਕੇ ਦੇਣੀ ਧੀਆਂ ਤਿਉਹਾਰ ਤੇ ਕੁੜੀਆਂ ਨੀ ਜਾਣਾ ਤੀਆਂ ਤਿਉਹਾਰ ਤੇ। ਪੇਕਿਆ ਘਰ ਰਹਿਣ ਵਾਸਤੇ।
ਹਾਂ ਬਹੁਤ ਧੂਮ ਧਾਮ ਨਾਲ ਮਨਾਉਂਦੇ ਸੀ ਐ ਤੇ।
ਹਾਂਜੀ ਹਾਂਜੀ। ਹਾਂ ਹਾਂ ਹਮ।
ਨਰਾਤੇ ਆ ਜਾਂਦੇ ਆ।
ਹਾਂਜੀ ਹਾਂਜੀ। ਹਮ ਨਵਰਾਤਰੇ ਆ ਜਾਂਦੇ ਨਵਰਾਤੇ ਵੇਟ ਕਰਦੇ ਆ ਨਵਰਾਤਰੇ ਆਉਣਗੇ। ਫੇਰ ਚਲੋ ਫਿਰ ਕੰਜਕਾ ਦੀਆਂ ਜੋਤਾ ਜਿਸ ਦਿਨ ਹੁੰਦੀਆ ਉਸ ਦਿਨ ਵੇਟ ਕਰਦੇ ਆ ਸਵੇਰੇ ਉੱਠ। ਕੇ ਸਾਰਾ ਸਮਾਨ ਸਮੂਨ ਬੱਚਿਆਂ ਵਾਸਤੇ ਤਿਆਰ ਕਰਨਾ।
ਤਿਆਰ ਕਰਕੇ ਬੱਚਿਆਂ ਵਾਸਤੇ ਫੇਰ ਜੋਤਾਂ ਵਗੈਰਾ ਕਰਨੀਆਂ ਗੰਜਕਾਂ ਦਾ ਆਸ਼ੀਰਵਾਦ ਵਗੈਰਾ ਲੈਣਾ।
ਹਾਂਜੀ ਹਾਂਜੀ ਏ ਤਾਂ ਹੈ ਹੀ। ਫਿਰ ਉਸ ਤੋਂ ਬਾਅਦ ਦੁਸਹਿਰਾ ਆ ਜਾਂਦਾ।
ਹੋਰ ਕੀ। ਬਸ ਜਨਵਰੀ ਤੋਂ ਸਟਾਰਟਿੰਗ ਹੋ ਜਾਂਦੇ ਆ ਸਾਰੇ ਤਿਉਹਾਰ ਪਰਸੋਂ ਤਿਉਹਾਰ ਹੀ ਤਿਉਹਾਰ ਤੇ ਦਸੰਬਰ ਚਲੋ ਥੋੜਾ। ਲਾਸਟ ਹੋ ਜਾਂਦਾ ਨਵੰਬਰ ਤੋਂ ਬਾਅਦ ਦੀਪਾਵਲੀ ਦੁਸਹਿਰਾ ਤੋਂ ਬਾਅਦ ਸਾਰੇ ਹੋ ਜਾਂਦੇ ਫੇਰ ਖ਼ਤਮ। ਕ੍ਰਿਸਮਿਸ ਚ ਸਟੋਪ ਲੱਗ ਜਾਂਦੀ ਸਾਰੇ ਤਿਉਹਾਰਾਂ ਦੀ।
ਹਾਂਜੀ ਇਹ ਤਾਂ ਹੈ ਹੀ। ਕਾਮ ਲੀਲਾ। ਹੁੰਦੀ ਹੈ ਸ਼ਹਿਰਾਂ ਚ ਰੌਣਕ ਲੱਗਾ ਹੁੰਦਾ ਮੇਲੇ ਦਾ।
ਹਾਂਜੀ ਹਾਂਜੀ ਹੁਣ ਤਾਂ ਪਿੰਡਾਂ ਚ ਤੇ ਸਗੋਂ ਘੱਟ ਗਿਆ ਵਾ ਸ਼ਹਿਰਾਂ ਚ ਤੇ ਬਹੁਤ ਜ਼ਿਆਦਾ ਹੁੰਦਾ ਰਾਮ ਲੀਲਾ ਵਗੈਰਾ ਲੋਕ ਕੱ। ਇਕੱਠੇ ਹੋ ਕੇ ਦੇਖਣ ਜਾਂਦੇ ਆ। ਅੱਜ ਆ ਸੀ ਆਣਾ ਅੱਜ ਸੀ ਆਣਾ ਵਾ ਬੜੇ ਐਕਸਾਈਟਮੈਂਟ ਹੁੰਦੀ ਆ ਉਹਨਾ ਨੂੰ ਬੜਕਸਟ ਹੁੰਦੇ ਆ।
ਅੱਛਾ ਜੀ ਇਹ ਤਾਂ ਹੈਗਾ ਹੀ ਆ ਤਾਂਹੀ ਤਾਂ ਲੋਕੀ ਤਿਉਹਾਰ। ਪਸੰਦ ਕਰਦੇ ਆ।
ਹਾਂ ਤਿਉਹਾਰ ਨਾਲ ਫੈਮਿਲੀ ਨੂੰ ਮਿਲਣਾ ਹੋ ਜਾਂਦਾ ਵਾ ਚਲੋ ਕੁੜੀਆਂ ਵੀ ਜਾਂਦੀਆਂ ਵਾ ਆਉਂਦੀਆਂ ਵੀ ਆ
ਅੱਛਾ ਤੁਸੀਂ ਰੱਖੜੀ ਰੱਖੜੀ ਦਾ ਤਿਉਹਾਰ ਕਿੱਦਾਂ ਸੈਲੀਬ੍ਰੇਟ ਕਰਦੇ ਹੁੰਦੇ
ਹਾਂਜੀ ਰੱਖੜੀ ਦਾ ਤਿਉਹਾਰ ਪਹਿਲੇ ਮੇਰੇ ਸਿਸਟਰ ਲ ਆਉਂਦੇ ਆ ਘਰ ਸਾਡੇ ਮਤਲਬ ਉਹ ਪਹਿਲੇ ਹੀ ਆ ਜਾਂਦੇ ਆ ਜਿੱਦਾਂ ਤੇ ਥੋੜੇ ਦਿਨ ਪਹਿਲੇ ਹੀ ਆ ਕੇ ਵੀ ਮਤਲਬ ਦੇ ਜਾਂਦੇ ਆ ਇਹ ਮੇਰੇ ਹਸਬੈਂਡ ਨੂੰ ਰੱਖੜੀ ਵਗੈਰਾ ਦੇ ਜਾਂਦੇ ਆ ਪਹਿਲੇ ਤੇ ਫਿਰ ਮੈਂ ਜਾਂਦੀ ਹਾਂ ਰੱਖੜੀ ਵਾਲੇ ਦਿਨ ਸਵੇਰੇ ਬਸ ਜਾ ਕੇ ਬਰਦਰ ਨੂੰ ਫੋਨ ਕਰੀ ਨ ਪੁੱਛੀ ਦਾ ਵਾ ਤੁਸੀਂ ਘਰ ਹੋ ਕਿੰਨੇ ਵਜੇ ਤੱਕ ਘਰ ਆਣਾ ਉਹ ਫਿਰ ਕਹੋਗੇ ਨੇ ਇਨੇ ਵਜੇ ਆ ਜਈ ਘਰ ਮੈਂ ਤੇਰੀ ਵੇਟ ਕਰਦਾ ਵੇਟ ਕਰਦਾ ਕਿਸੇ ਵੇਲੇ ਥੋੜਾ ਘਰੋਂ ਨਿਕਲਦੇ ਨਿਕਲਦੇ ਲੇਟ ਵੀ ਹੋ ਜਾਈਦਾ ਵਾ ਫਿਰ ਬਸ ਰਸਤੇ ਵਿੱਚ ਥੋੜੀ ਸ਼ੋਪਿੰਗ ਸ਼ੂਪਿੰਗ ਕਰਨੀ ਥੋੜੇ ਸਵੀਟਸ ਲਿਆਣੀਆਂ ਤੇ ਕਈ ਵਾਰੀ ਤੇ ਮਤਲਬ ਰਕਸ਼ਾ ਬੰਧਨ ਤੇ ਪਹਿਲ ਹੀ ਰੱਖੜੀ ਵਗੈਰਾ ਪਹਿਲੇ ਹੀ ਖਰੀਦ ਲੈਂਦੇ ਆ ਤੇ ਨਹੀਂ ਤੇ ਫਿਰ ਕਿਸੇ ਦਾ ਐਮਰਜੈਂਸੀ ਹੁੰਦਾ ਨਹੀਂ ਟਾਈਮ ਲੱਗਦਾ ਫਿਰ ਰਸਤੇ ਚ‌ ਜਾਂਦੇ ਜਾਂਦੇ ਖਰੀਦ ਦੇ ਆ ਹੂੰ,,, ਹਾਂਜੀ ਫਿਰ ਜਾਂਦੇ ਨੂੰ ਫਿਰ ਖਾਣਾ ਖੁਣਾ ਵਗੈਰਾ ਸਾਰਾ ਰੈਡੀ ਕਰਕੇ ਰੱਖਦੇ ਆ ਤਿਆਰ ਤੁਰ ਕਰਕੇ ਬਸ ਫਿਰ ਥੋੜਾ ਇੰਜੋਏ ਇੰਜੋਏ ਕਰ ਲਈਦਾ ਬਸ ਰੱਖੜੀ ਸੈਲੀਬ੍ਰੇਟ ਕਰਕੇ
ਕਰਵਾ ਦਾ ਵੀ ਬੜਾ ਚਾਅ ਚੜਿਆ ਹੁੰਦਾ ਵੇ
ਕਰਵਾ ਚੌਥ ਦਾ ਬਹੁਤ ਐਕਸਾਈਟਮੈਂਟ ਰਹਿੰਦੀ ਹੈ।
ਤੁਸੀਂ ਕਿੱਦਾਂ ਕਰਦੇ ਹੋ ਸੈਲੀਬਰੇਟ ਹਾਂਜੀ ਇੰਨਾ ਤਾ ਬਣਦਾ ਹੀ ਹੈ।
ਬਸ ਪੰਦਰਾਂ ਵੀਹ ਵੀ ਦਿਨ ਪਹਿਲੇ ਹੀ ਫਰੈਂਡਸ ਇੱਕ ਦੂਸਰੇ ਨੂੰ ਫੋਨ ਕਰਨ ਲੱ ਕਹਿੰਦੀਆਂ ਤੁਸੀਂ ਕੀ ਲੈਣਾ ਕਿਹੜਾ ਸੂਟ ਸਵਾਣਾ ਕੀ ਕਰਨਾ ਕਿਦੀ ਸ਼ੋ ‍‌ ਕ‌ਈ ਕਿੱਦਾਂ ਕਿੱਥੇ ਕਦੋ ਜਾਣਾ ਵਾ ਕਿਦਾਂ ਈਅਰਿੰਗ ਲੈਣੀ ਲੀਲ ਪੇਡ ਇਦਾਂ ਦਾ ਲੈਣਾ ਏ ਬਸ ਸਾਰਿਆਂ ਨੂੰ ਹੁੰਦਾ ਵੀ ਮੈਂ ਹੀ ਸੋਹਣੀ ਲੱਗਾ ਸਾਰੇ ਐਕਸਾਈਟਮੈਂਟ ਹੁੰਦੀ ਸਾਰਿਆਂ ਵਿੱਚ ਬਹੁਤ ਜਿਆਦੀ ਮੈਨੂੰ ਕਹਿਣ ਸਰੀ ਦਾ ਸੂਟ ਸੋਹਣਾ ਵਾ ਇਹਨੇ ਮੇਕਅਪ ਸੋਹਣਾ ਕੀਤਾ ਬਹੁਤ ਬਹੁਤ ਬਹੁਤ ਇਹ ਤਾਂ ਸਾਰੇ ਫੈਸਟੀਵਲਾਂ ਵਿੱਚੋਂ ਮਤਲਬ ਇਹੀ ਕਰਵਾ ਚੌਥ
ਇਹ ਤਾਂ ਸਭ ਤੋਂ ਪਹਿਲੇ ਨੰਬਰ ਤੇ ਜਨਾਨੀਆਂ ਨੂੰ ਸਹੀ ਕਿਹਾ ਸਭ ਤੋਂ ਜ਼ਿਆਦਾ ਕਰੇਜ਼ ਜਨਾਨੀਆਂ ਨੂੰ ਕਰਵਾ ਚੌਥ ਦਾ ਹੀ ਹੁੰਦਾ ਵਾ
ਹਾਂਜੀ ਹਾਂਜੀ ਹੁਣ ਐਕਸਾਈਟਮੈਂਟ ਹੁੰਦੀ ਆ ਉਹਦੇ ਤੇ ਬੰਦਿਆਂ ਦੀ ਜੇਬ ਵੀ ਢਿੱਲੀ ਕਰਾਉਂਦੀਆਂ ਫਿਰ ਕਈ ਤਾਂ ਬਹੁਤ ਕਰਦੀਆਂ ਵਾ ਸ਼ੋਸ਼ੇ ਮੋਸ਼ੇ ਬਟ ਅਸੀਂ ਨੀ ਪਰ ਹਾਂਜੀ ਹਾਂਜੀ ਹਾਂ ਹਾਂ ਹਾਂ ਹਾਂਜੀ ਸਾਲ ਚ ਇੱਕ ਵਾਰੀ ਆਉਂਦਾ
ਹ ਤਿਉਹਾਰ ਕੀ ਸਿਖਾਉਂਦਾ ਵਾ ਤਿਉਹਾਰਾਂ ਨੂੰ ਕੀ ਸਿਖਾਉਂਦਾ ਤੁਹਾਨੂੰ ਕੀ ਲੱਗਦਾ ਵਾ ਤਿੰਨੋ ਕੀ ਸਿੱਖਿਆ ਮਿਲਦੀ ਹੈ।
ਤਿਉਹਾਰ ਸਾਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਦਾ ਵਾ ਕਿਉਂਕਿ ਸਾਡੇ ਮਦਰ ਇਨਲੋ ਜੋ ਜੋ ਮਤਲਬ ਜਿੱਦਾਂ ਜਿੱਦਾਂ ਕਰਦੇ ਆਂਦੇ ਆ ਅ ਅਸੀਂ ਵੀ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ, ਕਿ ਅਸੀਂ ਮਤਲਬ ਉਹਨਾਂ ਨਾਲ ਉਹਨਾਂ ਦੀ ਜੋ ਰੀਤਵਾਜ਼ ਕਰਦੇ ਆਉਂਦੇ ਆ, ਤਿਉਹਾਰਾਂ ਤੇ ਅਸੀਂ ਉਹਨਾਂ ਨੂੰ ਚੱਲਦਾ ਰੱਖੀਏ। ਸਾਨੂੰ ਪੂਰੀ ਆਪਣੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬ ਸਾਨੂੰ ਮਤਲਬ ਸਾਡੀ ਫੈਮਿਲੀ ਦਾ ਜੋੜ ਕੇ ਰੱਖਦੀ ਹੈ ਜਿੱਦਾਂ, ਤੇ ਸਾਨੂੰ ਜੋੜ ਕੇ ਰਹਿਣਾ ਚਾਹੀਦਾ ਜਿੱਦਾਂ ਤਿਉਹਾਰਾਂ ਨੂੰ ਆਪਣਾ ਇੰਜੋਏ ਵੀ ਕਰੋ, ਜਿੱਦਾਂ ਹੁਣ ਕੰਜਕਾਂ ਆ ਗਈ, ਆਪਣਾ ਉੱਠ ਕੇ ਸਵੇਰੇ ਖਾਣਾ ਵਗੈਰਾ ਬਣਾਉਣਾ, ਜਾਂ ਕਿੱਦਾਂ ਜ ਦੇਣਾ ਉਹਨਾਂ ਦੇ ਸਾਰੇ ਮਤਲਬ ਜਿੱਦਾਂ ਜੋ ਆਪਣੇ ਰੀਤ ਰਿਵਾਜ ਆ, ਸਾਰੇ ਕਰਨੇ ਪੈਂਦੇ ਆ। ਤਿਉਹਾਰਾਂ ਤੇ, ਹਮ ਹਮ, ਕਰਵਾਚੌਥ ਤੇ ਲਗਾ ਲੋ ਪੇ ਕੇ ਆਉਂਦੇ ਆ, ਥੋੜ੍ਹਾ ਸਮਾਨ ਸਮੂਨ ਦੇ ਕੇ ਜਾਂਦੇ ਖਾਣ ਪੀਣ ਦਾ ਲਗਾ ਲਓ, ਜਾਂ ਜਿੱਦਾਂ ਤੇ ਸੱਸ ਵੱਲੋਂ ਵੀ ਸੜਗੀ ਮਿਲਦੀ ਆ, ਤੇ ਮਤਲਬ ਸਸੂ ਮਾਂ ਵੀ ਦੇ ਆ ਕੱਪੜੇ, ਸੂਟ ਲੈ ਕੇ ਜਾਂਦੀ ਆ ਤੇ ਬਾਕੀ ਮਨਿਆਰੀ ਦਾ ਸਮਾਨ ਲਾ ਲੋ, ਜੋ ਵੀ ਹੁੰਦਾ ਵਾ ਮੇਬੀ ਉਹ ਸਾਰਾ ਲੈ ਕੇ ਦਿੰਦੇ ਆ, ਤੇ ਉਹਨਾ ਨੂੰ ਵੀ ਚਾਹ ਹੁੰਦਾ ਸਾਈ ਸਾਡੀ ਨੂੰਹ ਸੋਹਣੀ ਲੱਗੇ ਅਸੀਂ ਸਮਾਨ ਲੈ ਕੇ ਦੇਈਏ, ਬਾਕੀੀਆਂ ਨੂੰ ਉਹ ਨੇ ਵੀ ਤਿਆਰ ਹੋਣਾ ਵਾ, ਸਾਡੀ ਨੂੰਹ ਸੋਹਣੀ ਲੱਗੇ ਜ ਕੀਤਾ, ਹਮ ਸਾਰਾ ਸਮਾਨ ਲੈ ਕੇ ਦਿੰਦੇ, ਦਸ ਦਿਨ ਪਹਿਲੇਾਂ ਹੀ ਮੇਰੇ ਮਦਰਰੀ ਲ ਲੋਅ ਤੇ ਹੁਣ ਚਲੋ ਐਕਸਪਾਇਰ ਹੋ ਗਏ, ਪਹਿਲੇ ਤੇ ਮੇਰੇ ਮਦਰ ਲੋਅ ਤੇ, ਦਸ ਦਿਨ ਪਹਿਲੇ ਹੀ ਰੌਲਾ ਪਾਉਣ ਲੱਗ ਪੈਂਦੇ ਹੁੰਦੇ ਸੀਗੇ ਤੂੰ ਸੂਟ ਸਟਿਚ ਕਰਵਾਉਣਾ, ਘ ਰੈਡੀਮੇਡ ਲੈਣਾ ਦੱਸ ਕਿੱਦਾ ਦਾ ਲੈਣਾ, ਕਿੱਦਾ ਲੈਣਾ, ਉਹ ਤੋਂ ਪਹਿਲੀ ਮੈਨੂੰ ਮੈਨੂੰ ਨ ਸੀੰਨੀ ਟੈਂ
ਰਹੋ ਵਧੀਆ ਰਹੋ, ਹਾਂਜੀ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਓਕੇ ਮੈਮ, ਓਕੇ ਮੈਮ, ਸਤਿ ਸ਼੍ਰੀ ਅਕਾਲ, ਓਕੇ ਮੈਮ।